ਸਤਿ ਸ੍ਰੀ ਅਕਾਲ ਜੀ ਵਧੀਆ ਤੁਸੀਂ ਦੱਸੋ।
ਮੈਂ ਵੀ ਠੀਕ ਹਾਂ ਹਾਂ ਹਾਂ ਠੀਕ ਨੇ ਬਸ ਕੰਮ ਕਾਰਜ ਚੱਲ ਰਿਹਾ।
ਹਾਂ ਆਪਣੇ ਵੀ ਇੱਧਰ ਕੰਮ ਕਾਰ ਚੱਲ ਰਿਹਾ ਬਸ ਹੋਰ ਸੁਣਾਓ? ਪੜ੍ਹਾਈ ਵਗੈਰਾ ਅੱਗੇ ਕਿਵੇਂ ਕਿ ਸੋਚਿਆ ਫਿਰ?
ਪੜ੍ਹਾਈ ਦਾ ਵੇਖ ਵੇਖੀ ਜਾਂਦੇ ਹਾਂ ਹਜੇ ਮਤਲਬ ਕੀ ਕਰੀਏ ਕੀ ਨਾ ਕਰੀਏ ਸਾਲਹਾਂ ਤਾਂ ਬਹੁਤ ਪਹਿਲੇ ਲਈਈਆਂ ਨੇ। ਕੋਈ ਕਹਿੰਦਾ ਐਂ ਕਰਲ ਲੋ ਕੋਈ ਕਹਿੰਦਾ ਉਵੇਂ ਕਰ ਲਓ। ਪਰ ਮੈਂ ਦੇਖਦੀ ਹਾਂ ਵੀ ਮੈਨੂੰ ਕੀ ਚੱਜ ਦਾ ਲੱਗੇਗਾ ਕਿਉਂਕਿ ਫੇਰ ਉਸ ਹਿਸਾਬ ਦਾ ਅੱਗੇ ਵੀ ਦੇਖ। ਣਾ ਉਸ ਤੋਂ ਮਤਲਬ ਕਰਨ ਤੋਂ ਬਾਅਦ ਵੀ ਚਾਹੀਦਾ ਨਾ ਵਧੀਆ ਜਿਹਾ ਕੁਛ,
ਸੱਸਾਂ ਵੀ ਹੁੰਦੀਆਂ ਨੇ ਨਾ ਐਵੇਂ ਤਾਂ ਹੁੰਦਾ ਨੀ ਕਿ ਵੀ ਐਵੇ ਸਰ ਜ ਜਿਵੇਂ ਮੈਨੂੰ ਬਹੁਤ ਕਹਿੰਦੇ ਨੇ ਐਮ ਬੀ ਏ ਕਰ ਲੈ। ਮੈਂ ਕਿਹਾ ਕਿਹਾ ਕਿ ਐਮ ਬੀ ਏ ਦੀ ਫੀਸ ਵੀ ਤਾਂ ਕਿੰਨੀ ਹੁੰਦੀ ਆ ਉਹ ਕੌਣ ਭਰੂਗਾ।
ਓਹੀ ਓਹੀ ਓਹੀ ਪਰ ਆਈ ਨਾ ਮੈਨੂੰ ਵੀ ਹੈਗਾ ਵੀ ਸਰਕਾਰ ਹੀ ਮੈਨੂੰ ਮਿਲਦੀ ਚਨਾਂ ਤਾਂ ਬਾਹਾ ਵਧੀਆ ਸਰਕਾਰੀ ਦਾ ਬਹੁਤ ਮਤਲਬ ਸਹਾਰਾ ਦਾ ਹੋ ਜਾਂਦਾ ਪ੍ਰਾਈਵੇਟ ਵੀ ਚਲੋ ਮਿਲਦੇ ਪਰ ਬਾਹਲਾ ਨਾ ਉਹਦੇ ਚ ਹੋਵੇ ਜ਼ਿਆਦਾ ਕੁਛ ਕਿਉਂਕਿ ਇਹ ਸਾਲ ਪਰ ਸਾਲ ਨਾ ਫੀਸ ਵਧਾ ਦਿੰਦੇ ਆ।
ਫਿਰ ਮੈਨੂੰ ਤਾਂ ਸੰਗਰੂਰ ਸੈੱਟ ਸੰਗਰੂਰ ਤਾਂ ਬੜਾ ਦੂਰ ਪੈ ਜਾਂਦਾ ਫਿਰ ਮੈਨੂੰ ਤਾਂ ਪਟਿਆਲਾ ਸੈਟ ਬੈਠਦਾ ਪਟਿਆਲੇ ਦੇਖਦੇ ਆ ਕੋਈ ਸਰਕਾਰੀ ਕੋਲਜ ਬਾਕੀ ਨਾ ਮੈਨੂੰ ਫਿਰ ਅਟੈਂਡਸ ਦਾ ਚੱਕਰ ਪੈਂਦਾ ਮੈਂ ਉਵੇਂ ਵੀ ਗੱਲ ਕਰੂੰਗੀ ਠੀਕ
ਮੈਂ ਉਹੀ ਕਹਿ ਰਹੀ ਹਾਂ ਬਿਨਾਂ ਇੰਨਾ ਮਤਲਬ ਪਟਿਆਲਾ ਚਲੋ ਤੁਹਾਨੂੰ ਥੋੜਾ ਹੈ ਉਹਨਾਂ ਵਾਟ ਚ ਪੈਜੂਗਾ। ਪਰ ਮੇਰਾ ਤੇ ਪੰਜ ਪੰਜ ਛੇ ਛੇ ਘੰਟੇ ਦਾ ਰਸਤਾ ਹੈਗਾ ਜੇ ਮੈਂ ਇੱਥੋਂ ਜਾਵਾਂ ਉੱਥੇ ਤੇ ਬਾਅਦ 'ਚ, ਫੇਰ ਇਨਾਂ ਟਾਈਮ ਨਾ ਮੇਰੇ ਤੋਂ ਹੋਇਆ ਨੀ ਜਾਣਾ ਤਾਂ ਕਰਕੇ ਮੈਨੂੰ ਹੈਗਾ ਵੀ, ਚਲੋ ਦੂਰ ਦੀ ਹੁਣ ਮੈਂ ਮੇਰੇ ਕੋਲ ਜੋ ਓਪਸ਼ਨ ਆ ਜੋ ਮੈਂ ਕਰਨਾ। ਪਟਿਆਲਾ ਜੇ ਉਹ ਮੈਨੂੰ ਮਿਲਿਆ ਤੇ ਫੇਰ ਮੈਨੂੰ ਓਪਨ 'ਚ ਭਰਨੀ ਪੈਣੀ ਹੈ।
ਇੱਕ ਗੱਲ ਕਹਾਂ, ਮੈਂ ਨਾ ਗਈ ਹੋਈ ਹਾਂ ਯੂਨੀਵਰਸਿਟੀ ਉੱਥੇ ਯੂਲੋਜੀ ਦਾ ਇੰਨਾ ਜ਼ਿਆਦਾ ਸੋਹਣਾ ਸਿਸਟਮ ਹੈ ਇੰਨਾ ਵਧੀਆ। ਮੈਂ ਸੋਨੂੰ ਰੁਕਮੈਡ ਕਰੋ, ਤੁਸੀ ਯੂਨੀਰਸਿਟੀ ਲਗੋ ਇੱਕ ਵਾਰ ਜਾ ਕੇ ਜਰੂਰ ਦੇਖੇਊ। ਯੂਲੋਜੀ ਦਾ ਉੱਥੇ ਇੰਨਾ ਵੱਡਾ ਮਤਲਬ ਪ੍ਰੋਪਰ ਸਿਸਟਮ ਆ ਜੇ ਤੁਸੀਂ ਨਹੀਂ ਕਰ ਰਹੇ ਨਾ ਨਾਲ ਕੁਛ ਤੁਸੀਂ ਉੱਥੇ ਹੋਸਟਲ ਲੈ ਕੇ ਨਾ। ਆ ਜਾਂਦੀ ਪੂਰੀ ਨਾ। ਪ੍ਰੋਬਲਮ ਹੀ ਖਤਮ ਹੋਸਟਲ ਲੈ ਕੇ ਉੱਥੇ ਯੂਲੋਜੀ ਦਾ ਕਰਲੋ ਮੈਂ ਕਹਿੰਦੀ ਹਾਂ ਬਹੁਤ ਸਹੀ ਰਹੁ ਤੁਹਾਨੂੰ। ਤੇ ਯੂਲੋਜੀ ਦੇ ਵਿਚ ਤਾਂ ਨਾ ਬਹੁਤ ਘੱਟ ਕੰਪੀਟੀਸ਼ਨ ਆ ਇਹਦੀਆਂ ਪੋਸਟਾਂ ਜਦੋ ਵੀ ਨਿਕਲੀਆਂ। ਹੁਣ ਤਿਆਰੀ ਕਰਨ ਲੱਗੋਂਗੇ, ਉਹਦੋਂ ਨੂੰ ਤੁਹਾਡਾ ਕਲੀਅਰ ਹੋ ਹੀ ਜਾਊਗਾ, ਮੈਂ ਤੁਹਾਨੂੰ ਇਹੀ ਸਲਾਹ ਦਊਂਗੀ।
ਮੇਰਾ ਮਨ ਤਾਂ ਹੈ, ਕਿਉਂਕਿ ਦੇਖੋ ਜਿਹੜਾ ਮੈਂ ਕਰਨਾ ਨਾ ਉਹਦੇ ਲਈ ਤਾਂ ਬੰਦਾ, ਪ੍ਰੈਕਟੀਕਲ ਵੀ ਹੁੰਦਾ ਹਾਂ ਨਹੀਂ ਹੈਗਾ। ਪਰ ਦੇਖੋ ਜੇ ਮੈਨੂੰ ਹੋਸਟਲ ਲਾਈਫ ਨਹੀਂ ਪਸੰਦ।
ਹੋਸਟਲ ਓਦਾਂ ਨੀ ਹੁੰਦਾ ਉੱਥੇ ਤੁਸੀਂ ਮਤਲਬ, ਉਹਦੇ 'ਚ ਹੋਸਟਲ ਦੀ ਕੋਈ ਫੀਸ ਵੀ ਨਹੀਂ ਹੈਗੀ, ਮੈਨੂੰ ਲੱਗਦਾ ਸਿਰਫ ਦੋ ਸੌ ਤਿੰਨ ਸੌ
ਨਾ ਨਾ ਨਾ ਨਾ ਇੰਨੀ ਇੰਨੀ ਨੀ ਮੈਂ ਸੁਣਿਆ ਸੀ ਮੇਰੇ ਨਾ, ਟੀਚਰ ਵਗੈਰਾ ਜਿਵੇਂ ਉੱਥੋਂ ਪੜ੍ਹੇ ਹੋਏ ਆ ਕਿਉਂਕਿ ਬੋਰਡ ਪ ਮਤਲਬ ਮੈਂ ਯੂਨੀਵਰਸਿਟੀ ਜਿ ਅੰਡਰ ਆਉਂਦੀ ਹੈ ਉਹ, ਤੇ ਉਹ ਕਹਿ ਰਹੇ ਸੀ ਪੰਜ ਕੁ ਹਜ਼ਾਰ ਸ਼ਾਇਦ ਹੈਗੀ ਆ ਉੱਥੇ ਦੀ ਫੀਸ ਹੋਰ ਤਾਂ ਨਹੀਂ ਐਨੀ ਮੈਂ ਕਿਹਾ ਸਾਲ ਦੀ ਸਾਲ ਦੀ ਹਾਂ ਹਾਂ ਹਾਂ ਹਾਂ। ਤਾਂ ਕਰਕੇ ਫੇਰ ਮੈਂ ਕਿਹਾ ਕੋਈ ਗੱਲ ਨੀ ਅਹ ਵੀ ਮੈਂ ਉਹਨਾਂ ਨੂੰ ਪੁੱਛ ਰਹੀ ਸੀ, ਵੀ ਮੈਡਮ ਮੈਨੂੰ ਇਹੋ ਜਿਹਾ ਕੁੱਝ ਦੱਸੋ ਵੀ ਮੈਂ ਉੱਥੇ ਰਹਿਣਾ ਰਹਿ ਵੀ ਨਾ ਸਕਣਾ ਉਹ ਕਹਿੰਦੇ ਰਹਿਣ 'ਚ ਕੀ ਦਿੱਕਤ ਆ ਉੱਥੇ ਪੰਜ ਹਜ਼ਾਰ ਤਾਂ ਹੈਗਾ ਪੂਰੇ ਸਾਲ ਦਾ ਤੁਸੀਂ ਇਹ ਕਰ ਲਓ ਤੇ ਉਸ ਤੋਂ ਬਾਅਦ ਜਾ ਕੇ ਤੁਸੀਂ ਦੇਖ ਲੈਣਾ ਅੱਗੇ ਵੀ ਜਚਿਆ ਮੈਨੂੰ ਨਾ ਜਚਿਆ ਤੇ ਘਰੇ ਜਾ ਕੇ। ਕਿ ਵੇਖਿਆ ਆਓ ਵੇਖ ਕੇ ਆਓ, ਫਿਰ ਮੈਂ ਕਿਹਾ ਕੋਈ ਟਾਈਮ ਹੁਣ ਜੇ ਹੁਣੇ ਮੈਂ ਪੰਜ ਛੇ ਦਿਨਾਂ 'ਚ ਆਊਂਗੀ ਉੱਥੇ। ਵੀ ਹੋਰ ਤਾਂ ਮੈਨੂੰ ਕੋਈ ਰਸਤਾ ਤਾ ਦੇਖ ਨੀ ਰਿਹਾ ਤੇ ਮੈਨੂੰ ਉੱਥੇ ਆ ਕੇ ਹੀ ਆਪਦਾ ਸਾਰਾ ਸੈਟ ਕਰਨਾ ਪੈਣਾ
ਠੀਕ ਆ ਠੀਕ ਆ ਮੈਂ ਵੀ ਵੈਸੇ ਸੋਚ ਰਹੀ ਸੀ, ਯੂਨੀਵਰਸਿਟੀ, ਯੂਨੀਵਰਸਿਟੀ ਹੀ ਸੋਚ ਰਹੀ ਹਾਂ, ਮੈਂ ਵੀ ਬਾਕੀ ਦੇਖੋ।
ਆਹ। ਕਰਦੇ ਹਾਂ ਯਾਰ ਕੋਈ ਨੀ ਇਨਾਂ ਚੱਲਦਾ ਆ ਫੇਰ ਕਰਨਾ ਤਾਂ ਪੈਣਾ ਹੀ ਹੈ। ਨਹੀਂ ਤਾਂ ਹੋਰ ਵੀ ਬਥੇਰੇ ਕੰਮ ਜੇ ਇਹ। ਕਿਉਂਕਿ ਇਹ ਐਡਮਿਸ਼ਨਾਂ ਬੰਦ ਹੋ ਗਿਆ, ਫਿਰ ਔਖਾ ਬਹੁਤ ਹੋ ਜਾਂਦਾ ਵੀ ਬਾਅਦ 'ਚ।
ਘਰੇ ਆਪਣੀ ਆਲਸ ਚ ਬੈਠਣਾ ਤਾਂ ਕੀ ਕੋਈ ਕੰਮ ਦੀ ਗੱਲ ਨਹੀਂ ਕਿਉਂਕਿ ਜਦੋਂ ਆਪਣਾ ਸਰਦਾ ਨਾ ਹੋਵੇ ਮੈਂ ਤੁਹਾਨੂੰ ਇਹ ਕਹੂੰਗੀ। ਮੈਂ ਮਤਲਬ ਵੈਸੇ ਯੂਨੀਵਰਸਿਟੀ ਤਿੰਨ ਚਾਰ ਵਾਰ ਗਈ ਆ, ਮੈਨੂੰ ਵੈਸੇ ਹਿਸਾਬ ਸਾਰਾ ਆਏ ਤਾ। ਬਾਕੀ ਮੇਰੀ ਉੱਥੇ ਜੋ ਭਾਬੀ ਦੀ ਸਿਸਟਰ ਆ ਉਹ ਵੀ ਇਥੇ ਪੜ੍ਹ ਰਹੀ ਆ ਫਾਈਨਲਰ ਅਹ ਈਅਰ ਦੀ ਸਟੂਡੈਂਟ ਆ ਉਹ।
ਅੱਛਾ ਨਹੀਂ ਐਵੇਂ ਤਾਂ ਮੈਨੂੰ ਕੋਈ ਗੱਲ ਨੀ ਪਰ ਐਵੇਂ ਨਾ ਵੀ। ਜਾਣ ਵਾਸਤੇ ਵੀ ਕੋਈ ਹੋਣਾ ਚਾਹੀਦਾ ਜੇ ਜਾਣ ਵਾਸਤੇ ਕੋਈ ਹੈ ਨਹੀਂ ਕਿਉਕਿ ਬਹੁਤ ਦੂਰ ਪੈ ਜਾਂਦਾ ਹੈ। ਥੋੜਾ ਜਾ ਕੇ ਅੰਮ੍ਰਿਤਸਰ ਤਾਂ ਚਲ ਮੈਂ ਚੱਲ ਗਈ। ਤੇ ਪਰ ਮੈਨੂੰ ਇੱਥੇ ਜਾਣਾ ਬਾਹਲਾ ਦੂਰ ਆ ਤੇ ਉਹਦੇ ਕਰਕੇ ਮੈਨੂੰ ਚਾਹੀਦਾ ਬੰਦਾ ਜਾਵੇ ਕੋਈ ਨਾ ਵੀ ਮੈਂ ਪਹਿਲੀ ਵਾਰ ਉਹ ਸ਼ਹਿਰ ਹੀ ਜਮਾਂ ਪਹਿਲੀ ਵਾਰ ਜਾਊਂਗੀ ਉਹ ਸ਼ਹਿਰ ਵੜੂਗੀ। ਤਾਂ ਕਰਕੇ ਉਹ ਥੋੜ੍ਹਾ ਵੇਖ ਰਿਹਾ ਵੀ ਕਿਸ ਕੋਲ ਟਾਈਮ ਹੋਏ ਨਾ ਹੋਏ ਜਿਸ ਕੋਲ ਟਾਈਮ ਹੋਏਗਾ। ਉਹੀ ਜਾ ਪਾਏਗਾ ਫੇਰ ਮੇਰੇ ਨਾਲ। ਤਾਂ ਥੋੜਾ ਰੁਕੇ ਜਿਹੇ ਹੋਏ ਆ ਬਾਕੀ ਤਾਂ ਕੋਈ?
ਹੂੰ ਸਿਸਟਰ ਨਾਲ ਦੇਖ ਲੋ ਜੇ ਸਿਸਟਰ ਨਾਲ। ਆ ਸਕਦੇ ਹੋ ਉਹ ਵੀ ਸਹੀ ਰਹੂੰਗਾ।
ਉਹ ਤਾਂ ਜਮਾਂ ਵੀ ਨਹੀਂ ਜਮਾਂ ਵੀ ਨਹੀਂ ਉਹਦਾ ਟਾਈਮ ਹੀ ਹੈ ਨਹੀ। ਮੈਥਲ ਉਹਨਾ ਨੂੰ ਤਾਂ ਜੂਨ ਦੀ ਛੁੱਟੀਆਂ ਵੀ ਨਹੀਂ ਹੁੰਦੀਆਂ ਹੈ।
ਅੱਛਾ
ਹਾਂ ਇ ਫੇਰ ਡਾਕਟਰੀ ਵਾਲਾ ਇਹੋ ਜਿਹੀ ਹੁੰਦਾ। ਡਿਊਟੀਆਂ ਤੇ ਪਾ ਦਿੰਦੇ ਨੇ, ਕੇਸ ਤੇ ਪਾ ਦਿੰਦੇ ਨੇ, ਤਾਂ ਕਰਕੇ ਫ਼ਰਕ ਜ ਹੈ ਪਰ ਚਲੋ- ਕੋਈ ਨਾ ਦੇਖਦੇ ਕੀ ਬਣਦਾ ਟਾਈਮ ਤਾਂ ਹਜੇ ਹੈਗਾ ਵੈਸੇ ਮੈਂ ਸੋਚੀ ਆ ਵੀ ਅ ਜੁਲਾਈ ਆ ਆਉਣ ਵਾਲੀ ਆ ਉਹਦੇ ਉਹ ਕੋਈ ਛੇਤੀ- ਤਰੀਕ ਚ ਸੋਚ ਕੇ ਸੋਚਦੀ ਹਾਂ।
ਹਮ
ਮੇਰੀ ਸੈਟਿੰਗ ਬਣੀ ਫੇਰ ਉਵੇਂ ਮੈਂ ਆਊਂਗੀ ਤੇ ਦੇਖੋਗੀ ਕਿਵੇਂ ਹੈਗਾ। ਵੈਸੇ ਮੈਂ ਗੂਗਲ ਤੇ ਦੇਖਿਆ ਬਾਹਾ ਕੁਛ ਇਹਦੇ ਬਾਰੇ ਫੀਸਾਂ ਵਗੈਰਾ ਵੀ ਇਹਦੀ ਦੇਖੀਆਂ ਸੀਗੀਆਂ। ਤੇ ਮੈਨੂੰ ਲੱਗਿਆ ਵੀ ਜ਼ਿਆਦਾ ਨੇ ਕਿਉਂਕਿ ਪਹਿਲਾਂ ਤਾ- ਹੁਣ ਵੱਧ ਗਈਆਂ ਉਹੀ ਮੈਂ ਤੁਹਾਨੂੰ ਕਹਿ ਰਹੀ ਵੀ ਸਾਲ ਬਾਅਦ ਸਾਲ ਬਾਅਦ ਇਹ ਵਧਾ ਦਿੰਦੇ ਨੇ-
ਬਾਹਰ ਦਾ ਕਰੇਜ਼ ਨਾ ਵੱਧ ਘੱਟ ਗਿਆ ਬਹੁਤ ਜ਼ਿਆਦਾ। ਸਾਰੇ ਪੰਜਾਬ ਦੇ ਵਿੱਚ- ਹੀ ਲੱਭ ਰਹੇ ਨੇ ਆਪਦਾ ਰੁਜ਼ਗਾਰ ਹੁਣ ਉਹਦੇ ਕਰਕੇ ਬਹੁਤ ਔਖਾ ਹੋਇਆ ਪਿਆ।
ਹਾਂ ਇਹ ਕੁਛ ਯਾਰ ਫਿਰ ਬਾਹਰ ਆ ਘੱਟ ਤਾਂ ਗਿਆ ਕਿਉਂਕਿ ਉਹਨਾਂ ਨੇ ਲੈਣੇ ਬੰਦ ਕਰਤੇ ਨਾ ਬੰਦੇ। ਜੇ ਉਹ ਲੈਣੇ ਬੰਦ ਨਾ ਕਰਦੇ ਆਪਾਂ ਤਾਂ ਇੱਥੇ ਖਾਲੀ ਹੋਈ ਜਾਵੇ ਉੱਥੇ ਭੱਜੀ ਜਾਵੇ। ਇਹੀ ਹਿਸਾਬ ਚੱਲਣਾ ਸੀਗਾ ਉਹਨਾਂ ਨੇ ਲਹਿਰੇ ਬੰਦ ਕਰਦੇ ਤਾਂ ਹੀ ਆਪਣੇ- ਸਧਰੇ ਪਏ ਆ।
ਅੱਛਾ-ਅੱਛਾ ਠੀਕ ਹੈ। ਮੈਂ ਤਾਂ ਆਪ ਹੁਣੇ ਪਤਾ ਕਰਦੀ ਹਾਂ ਕਿਉਂਕਿ ਫਿਰ ਹਮ ਹਮ ਮੈਂ ਵੀ ਆਪਾਂ ਹੁਣੇ ਦੇਖੂੰ ਸੈਟ। ਕਰੂੰ ਸਾਰਾ।
ਹਾਂ ਕੋਈ ਗੱਲ ਨੀ ਤੁਸੀਂ ਮੈਨੂੰ ਦੱਸਿਓ ਜਰੂਰ ਜੇ ਤੁਹਾਡੀ ਜਿਵੇਂ ਸਲਾਹ ਬਣੇ ਜਿਵੇਂ ਕਰਨਾ ਹੋਏ ਤੁਸੀਂ- ਫਿਰ ਮੈਂ ਵੀ ਉਸ ਹਿਸਾਬ ਨਾਲ ਥੋੜ੍ਹਾ ਦੇਖ ਲਾਂ ਕਿਉਂਕਿ ਮੈਨੂੰ ਤਾਂ ਪਤਾ ਨੀ। ਨਹੀਂ ਮੈਨੂੰ ਐ ਦੱਸੋ ਕਿ ਯੂਨੀਵਰਸਿਟੀ ਚ ਅਟੇਂਦੇਂਸ ਦਾ ਮਤਲਬ - ਉਹ ਸੀਰੀਅਸ ਹੁੰਦੇ ਕਿਉਂਕਿ ਵੇਖੋ ਜੇ- ਬੰਦੇ ਦੀ ਕਈ ਵਾਰੀ ਮਜਬੂਰੀ ਹੋ ਜਾਂਦੀ ਆ। ਨਹੀਂ ਓਪਨ ਚ ਮੈਨੂੰ ਨਹੀਂ ਲੱਗਦਾ ਓਪਨ ਚ ਦੇਖ। ਕਿਉਂਕਿ ਚੀਜ਼ ਹੀ ਇਹੋ ਜਿਹੀ ਹੈ, ਜਿਹੜੀ ਮੈਂ ਆ ਹੁਣ ਜੂਲੋਜੀ ਮੈਂ ਹੁਣ ਕਰਨੀ ਆ ਨਾ। ਚੀਜ਼ ਹੀ ਉਹੋ ਜਿਹੀ ਆ ਵੀ ਇਹਦੇ ਚ ਤਾਂ ਓਪਨ ਸੀ ਸਾਰਾ ਤਾਂ ਪ੍ਰੈਕਟੀਕਲ ਹੋਣਾ।
ਫੇਰ ਤਾਂ ਨਹੀਂ ਕੋਈ ਫਾਇਦਾ ਤੁਹਾਨੂੰ ਉੱਪਰ ਲੈਣ ਚ ਫਿਰ ਤੁਹਾਡੀ ਡਿਗਰੀ ਬੇਕਾਰ ਜਾਊ।
ਉਹੀ ਨਾ ਮੈਂ ਫਸ ਜਾਊਗੀ ਜੇ ਮੈਂ-
ਹੋਸਟਲ ਦੇ ਵਿੱਚ ਕਿਉਂ ਤੁਸੀਂ ਕਦੇ ਰਹੇ ਨੀ ਤਾਂ ਹੋਸਟਲ ਦਾ ਨੀ ਪਤਾ ਹੋਸਟ-
ਪਤਾ ਨੀ ਇਹ ਇਹੋ ਜਿਹਾ ਵੀ ਹੈ ਨੀ ਮੈਨੂੰ ਤਾਂ ਮੌਕਾ ਮਿਲਿਆ ਸੀ ਕਪੂਰਥਲਾ ਕਰਕੇ ਨਾ ਇੱਕ ਜਗ੍ਹਾ- ਸੀਗੀ ਉੱਥੇ ਨਾ ਕੋਈ ਪੇਪਰ ਦੇ ਕੇ- ਅਹ ਸੱਤਵੀਂ ਕਲਾਸ ਚ ਕਿ ਚੌਥੀ ਕਲਾਸ ਮੈਨੂੰ ਯਾਦ ਤੇ ਪਾਪਾ ਨੇ ਮੇਰੇ ਬਹੁਤ ਕਿਹਾ- ਵੀ ਉਹਨਾਂ ਦੇ ਨਾਈ ਦੋਸਤਾਂ ਦੇ ਬੱਚੇ ਬਹੁਤ ਪੜ੍ਹਦੇ ਆ ਹੋਸਟਲ ਚ ਤੇ ਉਹ ਬਾਅਦ ਚ ਅੱਗੇ ਉਹ- ਦੀ ਜਿੰਮੇਦਾਰੀ ਹੈ ਵੀ ਅੱਗੇ ਅਸੀਂ ਪੜਾਉਣਾ ਕਰਨਾ ਤਾਂ ਤੁਸੀਂ ਆਪਦਾ ਬੱਚੇ ਦਾ ਇੰਟਰਸਟ- ਹੋਸਟਲ ਉੱਥੇ । ਆਪਾਂ ਹੈਗੇ ਸੀ ਤਾਂ ਆਪਾਂ ਭੇਜਾਂਗੇੇੇ ਬੋਰਡਿੰਗ ਸਕੂਲ ਟਾਈਪ ਹੁੰਦਾ ਨਾ ਉਵੇ ਸੀ ਸ਼ਾਇਦ ਕੁਝ।
ਹਮ।
ਤੇ ਮੈਂ ਹੀ ਮਨਾ ਕੀਤਾ ਸੀ। ਵੀ ਨਹੀਂ ਮੈਨੂੰ ਨਹੀਂ ਜਾਣਾ ਮ ਉਹ ਕੁਝ ਉਸ ਟਾਈਮ ਐਵੇਂ ਹੁੰਦਾ ਸੀ ਕਿ ਘਰ ਤੋਂ ਦੂਰ ਜਾਣਾ ਪੈਣਾ। ਹੁਣ ਐਵੇਂ ਹੁੰਦਾ ਕਿ ਪਤਾ ਨੀ ਕਿਉਂ ਮੈਨੂੰ ਨਹੀਂ ਅੱਛਾ ਲੱਗਦਾ। ਮਤਲਬ ਇਹਨਾਂ ਦਾ ਰਹਿਣਾ ਸਹਿਣਾ ਜਿਵੇਂ ਹੁੰਦਾ ਨਾ ਵੀ । ਠੀਕ ਹੈ । ਐਡਜਸਟ ਕਰਨਾ ਆਉਣਾ ਚਾਹੀਦਾ। ਬੰਦੇ ਨੂੰ ਸਾਰੇ ਕੁੱਝ ਆਉਣਾ ਚਾਹੀਦਾ । ਬੰਦੇ ਨੂੰ ਕਰਨਾ ਐਵੇਂ ਵੀ ਨੀ ਵੀ ਇਕੱਲਾ ਰਿਹਾ ਨੀ ਜਾਣਾ। ਇਕੱਲਾ ਖਾਇਆ ਪਕਾਇਆ ਨਹੀਂ ਜਾਣਾ। ਉਹ ਵੀ ਕੋਈ ਚੱਕਰ ਨਹੀਂ ਹੈਗਾ। ਬਸ ਵੈਸੇ ਹੀ ਮੈਨੂੰ । ਮੈਨੂੰ ਐ ਲੱਗਦਾ ਕਿ ਉੱਥੇ ਨਾ ਮਤਲਬ ਮੈਂ ਡਿਪਰੈਸ ਰਹੂੰਗੀ । ਪਤਾ ਨੀ ਕਿਉਂ ਐ ਲੱਗਦਾ ਤਾਂ ਕਰਕੇ ਮੈਂ ਚਾਹੁੰਦੀ ਵੀ ਨਾ।
ਉ ਹੀ ਲੱਗਦਾ ਤੁਹਾਨੂੰ ਐਵੇਂ ਕੁਝ ਨਹੀ ਹੁੰਦਾ ਹੈਗਾ ।
ਪਤਾਂ ਨੀ ਬਾਕੀ ਪਰ ਫੇਰ ਵੀ ਮੈਨੂੰ । ਹੁੰਦਾ । ਮੈਂ ਤਾਂ ਹੀ ਤੁਹਾਨੂੰ ਕਹਿਣੀ ਹਾਂ ਬਾਕੀ ਤਾਂ ਕੋਈ ਚੱਕਰ ਨਹੀ ਲੈਨਾ ਜ਼ਿਆਦਾ ਕੁਝ। ਵੀ ਜਾ ਕੇ ਕਦੀ ਦੇਖਣ ਚ ਤਾਂ ਕੀ ਹਰਜ਼ ਐ। ਲੋਕੀ ਰਹਿੰਦੇ ਹੀ ਹੈ ਐ ਤਾਂ ਕੋਈ ਨੀ । ਪਰ ਫੇਰ ਵੀ ਘਰ ਦੇ ਤਾਂ ਮੇਰੇ ਕਹਿੰਦੇ ਵੀ ਪੜ੍ਹਾਈ ਕਰਨਾ ਬਾਕੀ ਕੰਮ ਬਾਅਦ ਚ । ਪਰ ਨਾਲ ਨਾਲ ਉਹ ਵੀ ਸਾਰਾ ਫਿਰ ਦੇਖਣਾ ਪੈਂਦਾ ਅੱਗੇ ।
ਹਮ ਸਹੀ ਕਿਹਾ ਸਹੀ ਕਿਹਾ ਕੋਈ ਗੱਲ ਨਹੀਂ ਸਭ ਠੀਕ ਹੋਜੂਗਾ । ਸਭ ਠੀਕ ਹੋਜੂ ਕੋਈ ਨੀ ।
ਹੋਰ ਤੁਸੀਂ ਦੱਸੋ ਤੁਸੀਂ ਕੀ ਸੋਚਿਆ ਕਰਨ ਦਾ ਅੱਗੇ?
ਮੈਂ ਸੋਚਿਆ ਯ ਤਾਂ ਮੈਂ ਐਮ ਬੀ ਏ ਦੇਖੂੰਗੀ ਐਮ ਸੀ ਏ ਦੇਖੂੰਗੀ ਮ । ਅੱਛਾ ਠੀਕ ਹੈ ਠੀਕ ।
ਐਮ ਬੀ ਏ ਹੋਏਗਾ ਨਾ ਹੋਟਲ ਮੈਨੇਜਮੈਂਟ ਵਿੱਚ ਹੀ ਤੁਸੀਂ ਜਾ ਪਾਉਗੇ । ਕਰ ਕਿਉਂਕਿ ਮੈਨੂੰ ਲੱਗਦਾ ਆਪਣੇ ਪੰਜਾਬ ਚ ਐਮ ਬੀ ਏ ਦੀ ਉਪਰਚਨਿਟੀ ਘੱਟ ਨੇ । ਹੈਗੇ ਨੇ ਪਰ ਇਹ ਬਾਹਰ ਵੱਡੇ ਸ਼ਹਿਰਾਂ ਚ ਹੋਊਗਾ । ਵੈਸੇ ਤਾਂ ਘੱਟ ਆ । ਤੁਸੀਂ ਐਮ ਸੀ ਏ ਕਰਕੇ ਨਾ ਕਿਤੇ ਵੀ ਵੜ ਜਾਓਗੇ । ਦਾ ਸਾਰੇ ਪਾਸੇ ਹੀ ਬੋਲ ਵਾਲਾ ਹੈ ।
ਅੱਛਾ ਠੀਕ ਹੈ। ਠੀਕ ਹੈ ਕੋਈ ਨੀ ਦੇਖਦੇ ਆਂ ਫੇਰ ਮੈਂ ਹੁਣ ਜਾਊਂਗੀ ਬਸ ।
ਹਾਂ ਜਾਇਓ ਜਾਇਓ । ਮੈਨੂੰ ਵੀ ਦੱਸਿਓ ਕਿਵੇਂ ਸੀਗਾ ਕਿਵੇਂ ਨ। ਫਿਰ ਮੈਂ ਆਊਂਗੀ । ਫਿਰ ਆਪਾਂ ਪਤਾ ਕਰਕੇ ਦੇਖ ਲਾਂਗੇ ਕਿਵੇਂ ਗੱਲ ਕਰ ਕਿਵੇਂ ਕਰਨੀ ਆ ।
ਠੀਕ ਹੈ । ਠੀਕ ਹੈ। ਅੱਛਾ । ਕੋਈ ਨੀ ਦੱਸ ਦਓਗੇ ਹ ਮੌਸਮ ਤੋਂ ਉੇਰੇ ਬਸ ਐਵੇਂ ਹੀ ਆ । ਆਹੀ ਬਹੁਤ ਜਿਆਦਾ ਆਪਾਂ ਕਹਿ ਸਕਦੇ ਹਾਂ ਬੱਦਲ ਹੋ ਰਿਹਾ ਹੈਗਾ ਬਹੁਤ ਜਿਆਦਾ । ਤਾਂ ਕੀ ਹੈ ਬ ਹਾਂ ਥੋੜਾ ਜਿਹਾ ਹੋ ਰਿਹਾ ।
ਇੱਥੇ ਤਾਂ ਬਹੁਤ ਹੁੰਮਸ ਹੋਈ ਵੀ । ਵੀ ਹੁਣੇ ਲੱਤ ਵੱਤ ਜਿਹਾ ਹੋਇਆ ਪਿਆ ।
ਅੱਛਾ ਅੱਛਾ ਅੱਛਾ ਕੋਈ ਗੱਲ ਨੀ । ਠੀਕ ਹੈ ਅੱਛਾ ।
ਕੁਝ ਨੀ ਕੁਝ ਨੀ ਹੋਇਆ ਤਾਂ ਕੁਝ ਨੀ ਮੰਮੀ ਨੇ ਮੇਰੇ ਨਾਲ । ਹਮ ਬਸ । ਹਾਂ ਉਹ ਹ ਹਾਂ ਤਾਂ ਕਰਕੇ ਹੋਰ ਦੱਸੋ ।
ਹਾਂ ਹਾਂ ਬਾਕੀ ਸਭ । ਠੀਕ ਨੇ ਬਸ ਮੈਂ ਵੀ ਮਤਲਬ ਇਹੀ ਥੋੜਾ ।
ਬਟ ਇਹ ਚੀਜ਼ ਨਾ ਮੈਂ ਦੇਖੂਗੀ ਵੀ ਜੇ ਕਾਮਰਸ ਤੋਂ ਟੈਕਨਾਲੋਜੀ ਜਾਣਾ ਮੈਨੂੰ । ਕੋਈ ਫਾਇਦਾ ਹੈ ਜਾਂ ਮੈਨੂੰ ਕੋਈ ਉਹਦਾ । ਨਹੀਂ ਬੈਨੀਫਿਟ ਮਿਲਣਾ ਆ ਕੁੱਝ ਉਹਦਾ ਕਿਉਂਕਿ ਨਾ ਅਕਸਰ ਪੁੱਛਦੇ ਨੇ ਤੁਸੀਂ ਕਾਮਰਸ ਤੋਂ? ਟੈਕਨਾਲੋਜੀ ਅਕਾਉਟਸ ਵਿੱਚ ਕੀਤਾ ।
ਹਾਂ ਪੁੱਛਣਗੇ ਬਾਕੀ ਕੋਈ ਨਾ ਤੁਸੀਂ ਵੀ ਦੇਖ ਲਿਓ ਕਿਵੇਂ ਕਰਨਾ ਤੁਹਾਡੀ ਜਿਵੇਂ ਸੈਟਿੰਗ ਬੈਠੇ
ਉਹਦੀ ਫੀਸ ਵੀ ਦੇਖਣੀ ਪੈਣੀ ਆ ਬਹੁਤ ਚੀਜ਼ਾਂ ਨੇ ਨਾ
ਹਮ ਇਹ ਤਾਂ ਹੈ ਬਈ ਤੇ ਫੀਸ ਵਗੈਰਾ ਦੇਖ ਕੇ ਤੁਸੀਂ ਬਾਹਾ ਜੇ ਸੈਟਿੰਗ ਤੁਹਾਡੀ ਬੈਠੀ ਤਾਂ ਫੇਰ ਕਰਰੀ ਜਾ ਕੇ ਕਿਤੇ ਵਧੀਆ ਜਗ੍ਹਾ ਤੋਂ ਘ ਕਰਾ ਕੇ ਤੁਸੀਂ ਆਪਦਾ ਸਾਰਾ ਕੰਮ ਕਰ ਏਦਾਂ ਦਾ ਕੀ ਅੰਬਾਲਾ ਫੇਰ ਵੀ ਫੇ ਤੁਹਾਨੂੰ ਲੱਗੇ
ਹਮ
ਕਰ ਲਿਓ ਤੇ ਆਸ ਪਾਸ ਰਾਏ ਵੀ ਲੈ ਲਿਓ ਕਾਂਸਲਿੰਗ ਲਵਾ ਲਿਓ
ਹਾਂ ਠੀਕ ਹੈ ਚਲ ਚਲੋ ਠੀਕ ਹੈ
ਹਾਂ ਹਾਂ ਕੋਈ ਗੱਲ ਨੀ ਜੀ ਸਤਿ ਸ੍ਰੀ ਅਕਾਲ